ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਵਧੀਆ।
ਕੀ ਕਰ ਰਹੇ ਸੀ?
ਕੁਝ ਨਹੀਂ
ਅੱਛਾ ਜੀ, ਹੋਰ?
ਬਸ ਵਧੀਆ।
ਹੈਲੋ।
ਹੈਲੋ।
ਹੈਲੋ।
ਹੈਲੋ।
ਹਾਂਜੀ-ਹਾਂਜੀ।
ਹੋਰ ਤੁਸੀ ਰੋਟੀ ਖਾ ਲਈ? ਹਾਂਜੀ। ਹਾਂਜੀ ਕਰ ਲਿਆ ਕਰ ਲਿਆ, ਅਸੀਂ ਬਸ ਲੇਟੇ ਦੇ ਹੀ ਹ।
ਅੱਛਾ ਜੀ, ਕੀ ਬਣਾਇਆ ਸੀ ਅੱਜ ਅੱਛਾ ਆਲੂ।
ਅਸੀਂ ਆਲੂ ਬੜੀਆ ਬਣਾਈ ਸੀ, ਅੱਛਾ ਰੋਟੀ ਖਾ ਲੀ ਤੁਸੀ, ਅੰਮ੍ਰਿਤਸਰ ਬੜੀ ਹੁੰਦੀ ਹ ਨਾ, ਤੁਸੀਂ ਕਿਤੇ ਜਾਂਦੇ ਹੋ ਅੰਮ੍ਰਿਤਸਰ ਰਹਿੰਦੇ ਹੋ?
ਨਹੀਂ ਅਸੀਂ ਰਹਿੰਦੇ ਅੰਮ੍ਰਿਤਸਰ ਨਹੀ ਹੈਗੇ, ਅਸੀਂ ਅਸੀਂ ਰਹਿੰਦੇ ਹਾਂ ਅਹ ਐਮ-ਪੀ ਚ।
ਮੱਧ ਪ੍ਰਦੇਸ਼। ਹਾਂਜੀ, ਹਾਂਜੀ। ਅਸੀਂ ਯੂਪੀ,
ਅੱਛਾ-ਅੱਛਾ ਠੀਕ, ਹੋਰ?
ਬਸ ਵਧੀਆ। ਹੋਰ ਅੱਜ ਤੁਸੀਂ ਮੇਰੇ ਨਾਲ ਚਲੋਗੇ, ਬਾਜ਼ਾਰ ਚੱਲੋਗੇ? ਜਰਾ ਥੋੜਾ ਕੰਮ ਸੀ। ਤੁਹਾਡੇ ਨਾਲ ਕੇ ਵਾ ਗਾ ਮੈਂ।
ਹਾਂਜੀ। ਤੁਸੀ ਤੇ ਜਾ ਨ ਪਾਓਗੇ ਚਲੋ ਕੋਈ ਨੀ।
ਹਾਂ।
ਹੋਰ ਦੱਸੋ।
ਤੁਹਾਨੂੰ ਓਨਲਾਈਨ ਸ਼ੋਪਿੰਗ ਵਧੀਆ ਲੱਗਦੀ ਹੈ ਔਫਲਾਈਨ ਸ਼ੋਪਿੰਗ।
ਮੈਨੂੰ ਤੇ ਔਫਲਾਈ ਹੀ ਵਧੀਆ ਲਗਦੀ ਇੱਕ ਤੇ ਆਊਟਿੰਗ ਹੋ ਜਾਂਦੀ ਐ ਤੇ ਦੂਜਾ ਬੰਦਾ ਆਰਾਮ ਨਾਲ ਆਪਣਾ ਸਮਾਨ ਵੀ ਖ਼ਰੀਦ ਲੈਂਦਾ ਤੇ ਉਹ ਸਮਾਨ ਸਾਨੂੰ ਪਤਾ ਹੁੰਦਾ ਹੈ ਸੀ ਮਤਲਬ ਅਹ ਕਿਵੇਂ ਦਾ ਇਸ ਸਮਾਨ ਸਾਡਾ ਹਾਂਜੀ ਉਹ ਸਮਾਨ ਸਾਨੂੰ ਪਤਾ ਹੁੰਦਾ ਕਿਵੇਂ ਦਾ ਹੈ ਮਤਲਬ। ਹੈਲੋ ਹੈਲੋ